ਸਸਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕਿਵੇਂ ਓ
ਵਦੀਆ-ਵਦੀਆ ਤੁਸੀਂ ਦੱਸੋ
ਬਾਸ ਮੈਂ ਵੀ ਵਦੀਆ।
ਹੋਰ ਕੀ ਕਰ ਰਏ ਓਂ।
ਬਸ ਮੈਂ ਨਾ ਹੁਨੇ ਘਰ ਜਾ ਰਈ ਸੀ ਮਾਰਕੀਟ ਆਈ ਹੋਈ ਸੀ।
ਅੱਛਾ-ਅੱਛਾ।
ਹੁਨ ਮੈਂ ਘਰ ਜਾ ਰਈ ਸੀ ਤੁਸੀਂ ਦੱਸੋ
ਅੱਛਾ ਹੋਰ ਹੋਗੀ ਰਾ ਰਾਤ ਦੀ ਰੋਟੀ ਦੀ ਤਿਆਰੀ।
ਹਾਂ-ਹਾਂ ਰਾਤੀ ਰੋਟੀ ਦੀ ਤਿਆਰੀ ਸਬਜੀ ਸਬਜ਼ੀ ਤਾਂ ਕੁਛ ਬਨਾਨੀ ਨੀ ਬੱਚੇ ਕੈਂਦੇ ਪਏ ਸੀ ਖੀਰ ਬਨਾ ਲੋ।
ਕੀ ਬਨਾ ਲੋ?
ਫੇਰ ਹੁਨ, ਖੀਰ ਬਨਾ ਲੋ ਖੀਰ।
ਅੱਛਾ।
ਤੇ ਹੁਨ ਮੈਂ ਕਿਆ ਚਲੋ ਬੱਚੇਆਂ ਨੂੰ ਖੀਰ ਬਨਾ ਕੇ ਦਵਾਂ ਖੀਰ ਰੱਖ ਕੇ ਆਈ ਹੋਈ ਸੀ ਉੱਪਰ।
ਅੱਛਾ-ਅੱਛਾ।
ਆਈ ਸੀ ਕਿਸੇ ਕੰਮ ਮੈਂ ਖਾਨ ਜਾ ਰਈ ਸੀ, ਤੁਸੀਂ ਦੱਸੋ ਤੁਸੀਂ ਕੀ ਕਰ ਰਏ ਸੀ।
ਮੈਂ ਬਸ ਬੈਠੀ ਸੀ ਹੁਨੇ ਫਰੀ ਹੋ ਕੇ।
ਅੱਛਾ, ਬਨਾਲੀ ਤੁਸੀਂ ਸਬਜ਼ੀ ਰੋਟੀ। ਸਬਜ਼ੀ ਰੋਟੀ ਬਨਾਲੀ ਰਾਤ ਵਾਸਤੇ।
ਸਬਜ਼ੀ ਸਮਝ ਨੀ ਆ ਰੇਆ ਅੱਜ ਕੀ ਬਨਾਈਏ। ਸੋਚ ਰਈ ਆਂ ਆਲੂ ਦੇ ਚਿਪਸ ਈ ਬਨਾਲਾ ਦਾਲ ਪਈ ਐ ਦੁਪੈਰੀ ਅ ਲਿਆਏ ਸੀ ਬਜ਼ਾਰੋਂ।
ਅੱਛਾ।
ਕੜੀ ਔਰ ਓ ਲਿਆਈ ਸੀ ਦਾਲ, ਦੋਨੋਂ ਚੀਜ਼ਾਂ ਪਈਆਂ ਨੇ। ਫਿਰ ਕੜੀ ਖ਼ਤਮ ਹੋਗੀ, ਦਾਲ ਪਈ ਐ। ਹਾਂਜੀ।
ਅਸੀਂ ਅੱਜ ਦਿਨੇ ਕੜੀ ਚਾਵਲ ਬਨਾਏ ਸੀਗੇ। ਹਾਂਜੀ ਮੈਨੂੰ ਭੁਖ
ਅੱਛਾ।
ਜੋ ਕੋਈ ਚੀਜ ਆਜੇ ਨਾ ਮੈਂ ਨੀ ਫਿਰ ਮੇਰਾ
ਓਨੂੰ ਮਜ਼ਾ ਆਂਦਾ ਫਿਰ ਕਰਨ ਨੂੰ।
ਹਾਂਜੀ, ਅਗਰ ਕੁਛ ਨਾ ਆਵੇ ਸਿਰ ਕਰਨ ਵਾਲੀ ਗੱਲ ਏ।
ਓ ਤੇ ਹੈਈ ਐ, ਆ ਮੈਂ ਅਹ ਦੋ-ਚਾਰ ਦਿਨ ਸੋਚ ਰਈ ਆਂ ਮੈਂ ਕੁਲਚੇ ਬਨਾ ਕੇ ਵੇਖਾਂ, ਹਾਂਜੀ।
ਉਲਟੇ
ਮੈਂ ਸੋਚ ਰਈ ਸੀ ਮੈਂ ਕੁਲਚੇ ਬਨਾ ਕੇ ਦੇਖਾਂ। ਐਈ ਐ ਕੇ ਆਂਦੇ ਨੀ ਆ ਟਾਈਮ ਵੇਸਟ ਹੋਏਗਾ, ਪਤਾ ਨੀ ਮੈਨੂੰ ਵੀ ਕਿਵੇਂ ਬਨਦੇ ਮੈਂ ਵੀਡੀਓ ਦੇਖੀ ਤੀ।
ਅੱਜ-ਕੱਲ ਤਾਂ ਸਬ ਕੁਛ ਹੈਗਾ ਯੂਟਿਊਬ ਤੋਂ ਵੇਖ ਕੇ ਪਾ ਲੋ।